ਹੈਲੋ। ਹੈਲੋ।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 ਹੋਰ ਕੀ ਹਾਲ ਚਾਲ ਨੇ?
ਬਸ ਵਧੀਆ- ਵਧੀਆ। ਤੁਸੀਂ ਸੁਣਾਓ?
ਬਸ ਵਧੀਆ। ਹੋਰ ਕੀ ਕਰਦੇ ਸੀ? ਅੇ ਬਸ ਵੇਹਲੇ।
ਬਸ ਕੁਛ ਨੀ ਰੋਟੀ ਰੋਟੀ ਖਾਧੀ ਸੀ ਹੁਣੇ। ਮੈਂ ਕਿਹਾ ਚੱਲ ਬਾਹਰ ਟਹਿਲ ਲਵਾਂ। ਥੋੜੀ ਬਹੁ ਕਰ ਲਾ। ਡਾਇਜੈਸਟ ਹੋ ਜਾਏਗੀ।
ਆਹੋ ਹਵਾ ਵੀ ਇਸ ਟਾਈਮ ਰੁਕੀ ਐ। ਇਸ ਵੇਲੇ ਹਵਾ ਵੀ ਠੰਡੀ ਚੱਲਦੀ ਵੀ ਹੁੰਦੀ ਹੈ। ਜੀ ਕਰਦਾ ਬਸ ਬਾਹਾਰ ਬੈਠਾ ਰਹੇ।
ਹਾਂਜੀ-ਹਾਂਜੀ। ਬਸ ਸਾਡੇ ਤੇ ਗਲੀ ਚ ਏ ਸੀ ਏ ਬੜੇ ਲੱਗੇ ਹੋਏ ਨੇ ਨਾ। ਤੇ ਗਰਮ ਹਵਾ ਹੀ ਬੜੀ ਹੁੰਦੀ ਐ। ਉ ਜੀ ਜੀ ਕਰਦਾ ਨੀ ਬਸ। ਦੋ ਚਾਰ ਚੱਕਰ ਲਾ ਲਈਦੇ ਨੇ ਤੇ ਬਸ ਫੇਰ। ਹੁੰਮਸ ਹੁੰਦੀ ਐ। ਗਰਮੀ ਹੋ ਹੁੰਦੀ ਹੈ ਗਲੀ ਵਿੱਚ ਹੀ ਬਾਹਰ ਜਾਈਏ ਸੜਕ ਤੇ ਤਾਂ ਪਾਵੇਂ ਤਾਂਜੀ ਹਵਾ ਹੁੰਦੀ ਹੈ।
ਆਹੋ ਕਿਉਂਕਿ ਹੁਣ ਦੇਖੋ ਤੁਹਾਡੀ ਸਰ ਉਹ ਵੀ ਗਲੀ ਵੀ ਪਤਲੀ ਹੋਣੀ ਹੈ ਤੇ ਲੋਕ ਲੋਕਾਂ ਨੇ ਇਹ ਸਿਲਵਾਏ ਹੋਣੇ ਸਾਰੀ ਹੀਟ। ਇਸੇ ਦੀ ਗਨ ਬਾਹਰ ਆਦੀ ਹੋਏਂ ਕਰੀ ਨਹੀਂ।
ਹਾਂਜੀ- ਹਾਂਜੀ। ਹਾਂਜੀ-ਹਾਂਜੀ।
ਹਾਂਜੀ ਉਹ ਬਸ ਤੁਹਾਨੂੰ ਮੈਂ ਇੱਕ ਤੁਹਾਡੇ ਤੋਂ ਪੁੱਛਣਾ ਸੀ? ਸਲਾਹ ਲੈਂਣੀ ਸੀ ਤੁਹਾਡੇ ਕੋਲ ਕਿ ਹੁਣ ਜਿਵੇਂ ਗਰਮੀ ਇੰਨੀ ਹੋਈ ਵਈ ਐ।
ਹਾਂਜੀ-ਹਾਂਜੀ ਦੱਸੋ।
ਤੇ ਸਾਡੇ ਕੋਲ ਨਾ ਹੀ ਏ ਸੀ ਹੈਗਾ, ਨਾ ਹੀ ਕੂਲਰ ਹੈਗਾ। ਤੇ ਹੁਣ ਦੇਖੋ ਇਹਨਾਂ ਦੋਨਾਂ ਦੀ ਜ਼ਰੂਰਤ ਪੈਂਦੀ ਪੈਂਦੀ ਕਿ ਗਰਮੀ ਇੰਨੀ ਹੈਗੀ ਦੋਨਾਂ ਦੇ ਬਿਨਾਂ ਜ ਬੰਦਾ ਕੱਟ ਸਕਦਾ ਨਹੀਂ ਗਰਮੀ ਬੜੀ ਲੱਗਦੀ ਨੀਂਦਰ ਨਹੀਂ ਆਉਂਦੀ ਤੇ ਮੈਂ ਕਨਫਿਊਜ ਹੁੰ। ਬਿਲਕੁਲ ਜ ਬਿਲਕੁਲ। ਵੈਸੇ ਹੁੰਮਸ ਬੜੇ ਹੋਏ ਪਈ ਆ। ਤੇ ਬਸ ਮੈਨੂੰ ਕਨਫਿਊਜ਼ਨ ਹੈਗੀ ਸੀ ਕਿ ਮੈਂ ਕੀ ਕਰਾਂ ਮਤਲਬ ਮੈਂ ਇਸ ਇਸੇ ਖਰੀਦਨਾ ਕਿ ਮੈਂ ਉਹ ਖਰੀਦ ਕੂਲਰ ਖਰੀਦਣਾ ਏਸੀ ਠੀਕ ਰਹੇਗਾ ਕੂਲਰ ਠੀਕ। ਮਤਲਬ ਏਸੀ ਦੇ ਫਾਇਦੇ ਤੇ ਨੁਕਸਾਨ ਤੇ ਮੈਨੂੰ ਕੂਲਰ ਦੇ ਫਾਇਦੇ ਤੇ ਨੁਕਸਾਨ ਦੱਸੋਗੇ ਤੁਸੀਂ।
ਹਾਂਜੀ ਹਾਂਜੀ। ਦੇਖੋ ਜੀ ਏਹ ਦੇਖੋ ਏਸੀ ਤੇ ਥੋੜਾ ਜਿਹਾ ਕੋਸਟਲੀ ਆਉਂਦਾ। ਤੇ ਓਰ ਜਿਹੜਾ ਕੂਲਰ ਏ ਉਹ ਥੋੜ੍ਹਾ ਸਹੀ ਆ ਜਾਂਦਾ ਆਪਣੇ ਬਜਟ ਵਿੱਚ ਆ ਜਾਂਦਾ। ਤੇਂ ਬਾਕੀ ਆਪਣੀ ਵੇਖਣੀ ਬੰਦਾ ਆਪਣਾ ਪੋਕਿਟ ਵੇਖ ਕੇ ਚੱਲਦਾ ਹੈ ਕਿਉਂਕਿ ਉਹਦੇ ਅਗਰ ਇਸ ਏਸੀ ਅਸੀਂ ਲੈਂਦੇ ਪਏ ਹਾਂ ਉਹਦੇ ਖਰਚੇ ਵੀ ਹੈਗੇ ਨੇ ਉਹਦੀ ਹਰ ਸਾਲ ਤਾਨੂੰ ਸਰਵਿਸ ਕਰਵਾਣੀ ਪੈਣੀ ਹੈ ਬਈ ਜਿਵੇਂ ਡਸਟ ਵਗੈਰਾ ਚਲੀ ਜਾਂਦੀ ਹੈ। ਤੇਂ
ਪਰ ਫਾਇਦਾ ਇਹ ਵੇ ਵੀ ਹਾਂ ਬਈ ਅਸੀਂ ਜਿਵੇਂ ਆਏ ਜਿਵੇਂ ਬਹੁਤ ਜਿਆਦਾ ਹੁਣ ਗਰਮੀ ਪੈਂਦੀ ਪਈ ਹੈ। ਤੇ ਏਸੀ ਇਕ ਦਮ ਕਮਰਾ ਠੰਡਾ ਕਰ ਦਿੰਦਾ ਹੈ ਜਿਵੇਂ ਕਈਆਂ ਦੇ ਹੁੰਦੇ ਆ ਨਾ ਉਪਰ ਹੁੰਦੇ ਹੈ ਬੀ ਫਸਟ ਫਲੋਰ ਤੇ ਹੁੰਦੇ ਹੈ। ਘਰ ਸੈਕਿੰਡ ਫਲੋਰ ਤੇ ਹੁੰਦਾ ਹੈ ਘਰ ਤੇ ਉਹ ਤੇ ਬਹੁਤ ਜ਼ਿਆਦਾ ਉੱਥੇ ਤੇ ਓਰ ਐਵੇਂ ਬੰਨੇ ਹੁੰਦੇ ਨੇ ਬਹੁਤ ਜ਼ਿਆਦਾ ਹੀਟ ਬੰਨੀ ਹੁੰਦੀ ਹੈ ਕਮਰਿਆਂ ਵਿੱਚ ਤੇ ਉੱਥੇ ਤੇ ਬਿਨਾਂ ਰਹਿ ਨਹੀਂ ਜਾਂਦਾ ਏ ਸੀ ਬਗੈਰ ਤੇ ਹਾਂ ਦੋ ਚਾਰ ਮਿੰਟ ਵਿੱਚ ਹੀ ਕਮਰਾ ਇੰਜ ਠੰਡਾ ਹੋ ਜਾਂਦਾ ਹੈ। ਬਈ ਹਾਂ ਬਸ ਐ ਵ ਵੀ ਕਮਰਾ ਜਿਵੇ ਅਸੀਂ ਓਨ ਕੀਤਾ ਹੈ ਏਸੀ ਚਲਾਇਆ ਹੈ। ਤੇ ਰੂਮ ਬੰਦ ਕਰਕੇ ਸਾਨੂੰ ਰੱਖਣਾ ਪਏਗਾ ਤੇ ਤਾਂਹੀ ਕਮਰੇ ਚ ਪੂਲਿੰਗ ਬਣ ਪਾਏਗੀ ਨਹੀਂ ਤੇ ਕਮਰਾ ਹਾਂ ਹਾਂ ਹਾਂ ਤੇ ਖਿੜਕੀਆਂ ਜਿਵੇਂ ਖਿੜਕੀਆਂ ਵੀ ਬੰਦ ਰੱਖਣੀਆਂ ਪੈਣਗੀਆਂ ਸਾਨੂੰ ਵੀ ਪੂਰਾ ਕਮਰਾ ਪ੍ਰੋਪਰ ਬੰਦ ਰੱਖਾਂਗੇ ਤਾਂ ਹੀ ਉਹ ਪੂਰੀ ਠੰਡਕ ਬਣੇੇਗੀ ਹਾਂਜੀ।
ਤੇ ਹੋਰ ਜੇ ਹੁੰਦਾ ਏ ਕੂਲਰ ਵਿੱਚ ਨਾਂ ਮੈਨੂੰ ਇਕ ਇਹ ਹੁੰਦਾ ਹੈ ਕਿ ਰਾਤੀ ਅਰ ਮਤਲਬ ਮੰਨ ਲਓ ਜੇ ਅਸੀਂ ਫੂਲ ਪੱਕੀ ਨੀਂਦਰ ਨੀਂ ਚ ਗੇਆ ਪੂਰੀ ਨੀਂਦ ਆਈਦੀ ਸਾਨੂੰ ਪਰ ਨਾ ਕੂਲਰ ਦੀ ਏ ਮਤਲਬ ਸਭ ਤੋਂ ਗੰਦੀ ਉਹ ਲੱਗਦੀ ਕਮੀ ਕਿ ਉਹ ਨਾ ਆਵਾਜ਼ ਦੇਖੋ ਬੜੀ ਆਉਂਦੀ ਇੱਕ ਤਾਂ ਕੂਲਰ ਨਾ ਕੂਲਰ ਦੀ ਆਵਾਜ਼ ਆਉਂਦੀ ਹੈ ਜੋ ਕਿ ਹੁੰਦੀ ਹੋ ਪਰ ਇਸੇ ਦੀ ਆਵਾਜ਼ ਇਹਨੀ ਮਤਲਬ ਇਸੇ ਦੀ ਆਵਾਜ਼ ਤਾਂ ਹੁੰਦੀ ਨਹੀਂ ਸ਼ਾਂਤੀ ਮਾਹੌਲ ਹੁੰਦਾ ਬਿਲਕੁਲ
ਹਾਂ ਹਾਂ ਉਹ ਤੇ ਹੈਗਾ ਹਮ ਹਾਂ ਕੂਲਰ ਵਖੇ ਆਏ ਹੁਣ ਕੂਲਰ ਦੇ ਵਿੱਚ ਵੀ ਸਾਨੂੰ ਪਾਣੀ ਵੀ ਭਰਨਾ ਪਏਗਾ ਤਾਂ ਹੀ ਉਹ ਠੰਡੀ ਹਵਾ ਦੇਵੇਗਾ ਨਹੀਂ ਤੇ ਉਹ ਪੱਖੇ ਵੀ ਵਹਾ ਦਿੰਦਾ ਬਿਨਾਂ ਪਾਣੀ ਤੋਂ ਦੇ
ਹਮ ਹਮ
ਉਹਨੂੰ ਅਗਰ ਅਸੀਂ ਇਹ ਵੀ ਨੀ ਹੈ ਵੀ ਅਸੀਂ ਉਹਦੇ ਚ ਪਾਣੀ ਅਸੀਂ ਪਾਈ ਰੱਖੀਏ ਤੇ ਉਹ ਤਾਂ ਹਰ ਦੂਜੇ ਦਿਨ ਪਾਣੀ ਵੀ ਚੇਂਜ ਕਰਨਾ ਪਏਗਾ ਫੇਰ ਨਹੀਂ ਤੇ ਮੱਛਰ ਉਹਦੇ ਵਿੱਚ ਕੀੜੇ ਪੈਦਾ ਹੋ ਜਾਂਦੇ ਨੇ ਸਫ਼ਾਈ ਵੀ ਰੱਖਣੀ ਪੈਂਦੀ ਹੈ ਪੂਰੀ ਤੇ ਹਾਂ ਫੇਰ ਉਹ ਐਵੇ ਵੀ ਜਗ੍ਹਾ ਵੀ ਘੇਰਦਾ ਹੁਣ ਅਸੀਂ ਕਮਰੇ ਤੇ ਕਿਸੇ ਕੋਨੇ ਤੇ ਲਗਾਈਏ ਜਾਂ ਤੇ ਫਿਰ ਖਿੜਕੀ ਤੇ ਲਗਾਓ
ਹਾਂ ਬਿਲਕੁਲ
ਹਾਂ ਤੇ ਬਾਕੀ
ਉਹ ਵੀ ਕਹਿੰਦੇ ਨੇ ਆਵਾਜ਼ ਇਨੀ ਆਉਂਦੀ ਤੈਨੂੰ ਉਹ ਵੀ ਬਿਜਲੀ ਦਾ ਵੀ ਦੇਖੋ ਜ਼ਿਆਦਾ ਉਹ ਹੋ ਗਿਆ
ਹਾਂ ਏਸੀ ਦਾ ਏ ਵੇ ਆਵਾਜ਼ ਇਨੀ ਨਹੀਂ ਆਉਂਦੀ ਤੇ ਇਹਦੀ ਆਵਾਜ਼ ਐਡੀ ਹੋਏਗੀ ਸ਼ਾਂ ਸ਼ਾਂ ਅਵਾਜ਼ ਫੇਰ ਉਹ ਏਡੀ ਤੇਜ਼ ਹਵਾ ਵੀ ਤੇਜ਼ ਇਨੀ ਦਿੰਦਾ ਏ ਵੀ ਉਹ ਸਾਡੇ ਜਿਵੇਂ ਕੱਪੜੇ ਉੱਡੀ ਜਾਣਗੇ ਜਾਂ ਵਾਲ ਮੂੰਹ ਤੇ ਲੱਗੀ ਜਾਣਗੇ ਮੂੰਹ ਫੇਰ ਹੁੰਦੀ ਖ਼ਾਰਿਸ਼ ਹੁੰਦੀ ਹੈ ਵੀ ਵਾਰ ਵਾਰ ਬਾਲ ਮੂੰਹ ਤੇ ਦੇ ਬੰਦਾ ਡਿਸਟਰਬ ਹੁੰਦਾ ਏ ਇਸ ਕੂਲਰ ਦੇ ਨਾਲ ਤੇ ਏਸੀ ਦਾ ਵੀ ਏਸੀ ਦਾ ਬਸ ਏ ਵੇ ਬ ਹੁਣ ਏਸੀ ਦਾ ਬਿੱਲ ਬੜਾ ਜਿਆਦਾ ਆਏਗਾ। ਕਿਉਂਕਿ ਇਹ ਬੜੀ ਜਿਆਦਾ ਪਾਵਰ ਖਿੱਚਦਾ ਏ। ਤੇ ਕੂਲਰ ਇਨੀ ਖਿੱਚਦਾ ਨੀ ਪਾਵਰ।
ਹੂੰ ਤੇ ਐਵੇ ਹੁੰਦਾ ਕਿ ਜੇ ਮੰਨ ਲਓ ਸਰਦੀਆਂ ਤੋਂ ਬਾਅਦ ਗਰਮੀਆਂ 'ਚ ਹਰ ਸਾਲ ਸਰਵਿਸ ਕਰਵਾਉਣੀ ਪੈਂਦੀ ਹੈ ਉਹਦੇ ਵਿੱਚ ਖਰਚ ਖਰਚਾ ਹੋ ਜਾਂਦਾ ਚਾਰ ਸੌ ਪੰਜ ਸੌ ਰੁਪਏ ਤਾਂ ਲੱਗ ਹੀ ਜਾਂਦੇ ਨੇ। ਮਹਿੰਗਾਈ ਤੇ ਦੇਖੋ ਇਹ ਵੀ ਇੱਕ ਗ ਬਾਕੀ ਕੂਲਰ ਦਾ ਦੇਖੋ ਇਹ ਹੋ ਜਾਂਦਾ ਕਿ ਕੂਲਰ ਬੰਦਾ ਆਪੇ ਵੀ ਕਰ ਲੈਂਦਾ ਘਰੇ। ਜਿਵੇਂ ਘਰੇ ਸਾਫ਼ ਵੀ ਬੰਦਾ ਕਰ ਦੇਖੋ ਕਿਉਂਕਿ ਆਪੇ ਖੋਲ ਕੇ ਪਾਣੀ ਪਾਣੀ ਪਾਣਾ ਹੁੰਦਾ ਤੇ ਉਹ ਇੱਕ ਖੋਲ ਕੇ ਅਸੀਂ ਆਪੇ ਧੋ ਲੈਂਦੇ ਹਾਂ ਇਹ ਖਰਚਾ ਬਚਾ ਲੈਂਦਾ ਹੈ ਇੱਕ ਫਾਇਦਾ ਏਹ ਹੋ ਜਾਂਦਾ ਹੈ। ਤਾਜ਼ਾ ਹਬ ਵੀ ਦਿੰਦਾ ਏ ਕੂਲਰ।
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ ਹੁਣ ਇਹ ਹੋਰ ਇੱਕ ਏਸੀ ਦਾ ਵੀ ਫੈਦਾ ਏ ਬਈ ਜਿਵੇਂ ਮੌਸਮ ਅਗਰ ਬਰਸਾਤ ਵਾਲਾ ਮੌਸਮ ਏ ਅਸੀਂ ਇਹਦੇ ਵਿੱਚ ਨਾ ਅਲੱਗ ਅਲੱਗ ਮੋਡ ਹੁੰਦੇ ਨੇ ਵੀ ਜਿਵੇਂ ਬਰਸਾਤ ਦਾ ਮੌਸਮ ਚਿਪਚਿਪ ਆਏ ਤੇ ਫੇਰ ਅਸੀਂ ਇਹਦਾ ਮੋਡ ਚੇਂਜ ਕਰ ਲਾਂਗੇ। ਵੀ ਇਹਦੇ ਪੁਆਇੰਟਸ ਹੁੰਦੇ ਨੇ ਅਲੱਗ-ਅਲੱਗ ਜਿਵੇਂ ਹੁਣ ਗਰਮੀ ਏ ਤੇ ਅਸੀਂ ਹੋਰ ਦੂਜਾ ਚੱਲਦਾ ਏ ਅਗਰ ਜਿਵੇਂ ਅਸੀਂ ਕੂਲਿੰਗ ਨਹੀਂ ਕਰਨੀ ਇਹਦੇ ਚ ਖਾਲੀ ਪੱਖਾ ਵੀ ਚੱਲਦਾ ਏ ਅਲੱਗ ਤੋਂ ਵੀ ਜਿਵੇਂ ਖਾਲੀ ਪੱਖਾ ਹਵਾ ਆਏਗੀ ਬਸ ਪੱਖੇ ਨਾਲ ਗਰਮੀ
ਅੱਛਾ ਅੱਛਾ।
ਹਾਂ ਇਹਦੇ ਵਿੱਚ ਜਿਵੇਂ ਇਹ ਵੀ ਫੀਚਰ ਹੁੰਦੇ ਨੇ ਤੇ ਹੋਰ ਜਿਵੇਂ ਸਵਿੰਗ ਜਿਵੇਂ ਕੂਲਰ ਵਿਚ ਹੁੰਦਾ ਆ ਵੀ ਇੱਧਰ ਉੱਧਰ ਜਿਹੜੀ ਉਹਦੀਆਂ ਪੰਖੜੀਆਂ ਹੁੰਦੀਆਂ ਨੇ ਇੱਧਰ ਉਧਰ ਸਵਿੰਗ ਹੋ ਜਾਂਦੀਆਂ ਨੇ ਜਿਹੜੀ ਡਾਇਰੈਕਸ਼ਨ ਕਰਨਾ ਅਸੀਂ
ਹਾਂ।
ਇਹ ਤੇ ਦੋਨਾਂ ਵਿੱਚ ਹੀ ਹੁੰਦੇ ਏਸੀ ਵਿੱਚ ਵੀ ਹੈਗਾ ਤੇ ਕੂਲਰ ਵਿੱਚ ਵੀ ਹੈ। ਹੁੰਦਾ ਏ ਫੀਚਰ
ਹੂੰ ਬਾਕੀ ਅ ਕੀ ਕਹਿੰਦੇ ਨੇ ਕੂਲਰ ਦੇ ਨੁਕਸਾਨ ਕੀ ਕੀ ਹੈਗੇ ਨੇ
ਕੂਲਰ ਦਾ ਨੁਕਸਾਨ ਤਾਂ ਬਸ ਹੈ ਇਹੀ ਹੈ ਇੱਕ ਤਾਂ ਜਗ੍ਹਾ ਘੇਰੇਗਾ ਬੜੀ ਜ਼ਿਆਦਾ ਦੂਜਾ ਵੇ ਵੀ ਸਾਨੂੰ ਅ, ਆਵਾਜ਼ ਬੜੀ ਕਰੇਗਾ, ਸ਼ੋਰ ਏ, ਆਵਾਜ਼ ਬਹੁਤ ਹੁੰਦੀ ਹੈ।
ਹਾਂ, ਇੱਕ ਇਹ ਵੀ ਹੋ ਜਾਓ ਕਿ ਹਰ ਰੋਜ਼ ਠੰਡਾ ਪਾਣੀ ਭਰਨਾ ਪਏਗਾ ਤਾਂ ਹੀ ਹਵਾ ਫਿਰ ਹੱਸਦੀ ਆਈ। ਕਦੇ ਕਦੇ ਕੀ ਹੁੰਦਾ ਕਿ ਹਫ ਤੇ ਭਰਦਾ ਜਾਂ ਘਰ ਦੋ- ਤਿੰਨ ਦਿਨ ਦਾ ਪਾਣੀ ਪੈ ਰਹਿੰਦਾ, ਫਿਰ ਗਰਮ ਹੋ ਜਾਂ ਤੁਹਾਨੂੰ ਪਤਾ ਗਰਮੀ ਬੜੀ। ਪਈ -ਪਈ ਚੀਜ਼ ਗਰਮ ਹੋ ਜਾਂਦੀ, ਤੱਪ ਹੋ ਜਾਂਦੀ ਹੈ। ਤੇ ਪਾਣੀ ਗਰਮ ਹੋ ਜਾਵੇਗਾ ਫਿਰ ਅਸੀਂ ਚਲਾਵਾਂਗੇ ਫਿਰ ਉਹੀ ਗਰਮ ਹਵਾ ਸਾਡੇ ਕੋਲ ਆਏਗੀ। ਫਿਰ ਜੋ ਅੱਛੀ ਫੇਰ ਨੀਂਦਰੇ ਹੀ ਨਹੀਂ ਆਣੀ ਗਰਮ ਹਵਾ। ਉਹਹੀ ਫਿਰਵੇਂ ਲੱਗੇਗਾ ਕਿ ਹਾਂ ਬਾਹਰ ਬੈਠੇ ਦੇ ਹਾ ਗਰਮੀ ਚ' ਤੇ ਪਾਣੀ ਭਰਨਾ ਪੈਣਾ ਹਰ ਰੋਜ਼, ਹਰ ਰੋਜ਼। ਖੋਲੋ, ਟਾਈਮ ਕੰਜਊਮਿੰਗ ਹ ਕਾਫੀ ਟਾਈਮ ਜਾ ਰਿਹਾ ਦਸ -ਪੰਦਰਾਂ ਮਿਨਟ ਤਾਂ ਇਹਨੂੰ ਪਾਣੀ ਭਰਨ ਚ' ਬੰਦ ਕਰਨ ਚ' ਸੈਟਿੰਗ ਕਰਨ ਚ' ਲੱਗ ਜਾਂਦੇ ਨੇ।
ਹਾਂ -ਹਾਂ -ਹਾਂ ਠੀਕ ਤੁਹਾਡੀ ਗੱਲ ਤੇ ਫਿਰ ਬਾਕੀ ਫਿਰ ਬੰਦਾ ਆਪਣਾ ਬਜਟ ਵੀ ਤੇ ਦੇਖਦਾ ਹੈ ਨਾ। ਬ ਹੋਰ, ਅਗਰ ਹਨਾ। ਵੀ ਬਜਟ ਵਿੱਚ ਅਗਰ ਆਉਂਦਾ ਪਿਆ ਤੇ
ਨਾਲ- ਨਾਲ ਜੇੋਂ ਤੁਸੀਂ ਅਰ ਜ਼ਿਆਦਾ ਟਾਈਮ ਦੇਖੋ ਪੂਰੀ ਰਾਤ ਚਲਾਉਣੀ ਹੈ। ਤੇ ਉਹ ਜਿਹੜਾ ਕਮਰਾ ਆ ਉਹਦੀ ਖਿੜਕੀਆਂ ਵਗੈਰਾ ਖੋਲ ਕੇ ਇਹਨੂੰ ਚਲਾਉਣਾ ਪਏ ਕਿਉਂਕਿ ਉਮਸ ਹੋ ਜਾਂਦੀ ਹੈ।
ਹਾਂਜੀ- ਹਾਂਜੀ। ਕਿਉਂਕਿ ਉਹ ਪਾਣੀ ਅਸੀਂ ਭਰਿਆ, ਉਹ ਫਿਰ ਪਾਣੀ ਦੀ ਵਾਛੜ, ਉਛੜਦਾ ਹੈ ਫ਼ਿਰ ਉਹ ਗਲੀ
ਹਾਂ।
ਤੇ ਕਮਰੇ ਵਿੱਚ ਤੇ ਏਸੀ -ਏਸੀ ਦਾ ਤੋ, ਹਾਂ। ਏਸੀ ਵਿੱਚ ਇਸ ਤੈ ਉਲਟ ਹੁੰਦਾ ਹੈ। ਏਸੀ ਵਿੱਚ ਇਹ ਹੁੰਦਾ ਹੈ ਥਈ ਕਮਰੇ ਵਿੱਚ ਜਿਹੜੀ ਵੀ ਨਮੀ ਹੋਏਗੀ ਉਹ ਚੱਲਣਦਾ ਹੈ। ਤੇ ਕਈ ਤੇ ਹੁਣਰ ਵੀ ਕਹਿੰਦੇ ਨੇ ਵੀ ਤੁਸੀਂ ਆ ਹਾਂ। ਵੀ ਤੁਹਾਡੇ ਸ਼ ਬੋਡੀ ਜਿਹੜੀ, ਸਕਿੰਨ ਤੋਂ ਵੀ ਨਾ ਜ ਤੁਹਾਡਾ ਮੋਸਚਰ ਵੀ ਖਿੱਚ ਲੈਂਦਾ ਹੈ। ਤੇ ਤੁਹਾਨੂੰ ਜਿਵੇਂ ਕਮਰੇ ਵਿੱਚ ਕੋਈ ਵੀ ਜਿਵੇਂ ਕ ਕਿਸੇ ਵੱਡੇ ਭਾਂਡੇ ਵਿੱਚ ਪਾਣੀ ਰੱਖੋ। ਤਾਂ ਕਿ ਜਾਂ ਏਸੀ ਚੱਲੇ ਤੇ ਉਹ ਭਾਂਡੇ ਚੋਂ ਪਾਣੀ ਨੂੰ ਐਬਜੋਰਬ ਕਰ ਲਵੇ ਨਾ ਕਿ ਤੁਹਾਡੀ ਬੋਡੀ ਤੋਂ। ਜਾਂ ਫਿਰ ਤੁਸੀਂ ਗਿੱਲੀ ਮੈਟ ਅਸੀਂ ਆਪਣੇ ਕਮਰੇ ਵਿੱਚ ਵਿਛਾਲੋ ਜਦੋਂ ਅਸੀਂ ਰਾਤੀ ਸੋਣਾ। ਕਿਉਂਕਿ ਸਾਰੀ ਰਾਤ ਇਹ ਸੀ ਚੱਲੇਗਾ। ਤੇ ਉਹ ਫੇਰ ਕਾਫੀ ਡਰਾਈਨੈਸ ਵੀ ਹੋਈ ਦੀ ਸਕਿੰਨ ਤੇ ਵੀ ਡਰਾਈਨੈਸ ਹੋ ਜਾਂਦੀ ਹੈ। ਕਿਉਂਕਿ ਮੋਸਚਰ ਖਿੱਚ ਲੈਂਦਾ ਸਾਰਾ ਬਾਹਰ।
ਆਹੋ ਬਿਲਕੁਲ- ਬਿਲਕੁਲ।
ਤਾਈਓ ਤੇ ਪਿੱਛੋਂ ਪਾਣੀ ਦਾ ਜਿਹੜਾ, ਆਉਂਦਾ ਹੈ ਬਾਹਰ ਜਿਹੜਾ ਲੱਗਿਆ ਆਦਾ ਹੈ। ਆਊਟਡੋਰ ਲੱਗੀ ਰੁਂਦੀ। ਉਹ ਪਾਣੀ ਅੰਦਰੋਂ ਕੋਈ ਕਿੱਥੋਂ ਨਮੀ ਲੈਂਦਾ ਹੈ। ਤਾਂ ਹੀ ਕੱਢਦਾ ਹੈ ਨਾ।
ਕੁੱਛ ਗਈ ਹੈ ਤਾਂ ਮੈਨੂੰ, ਹੁਣ ਪਤਾ ਲੱਗੇ ਆ ਤਾਂ ਗੱਲ। ਕਦੇ ਸੁਣਨੀ ਨੀ ਕਿਸੇ ਦੇ ਮੂੰਹ ਐਸਾ ਹੁੰਦਾ।
ਹਾਂਜੀ -ਹਾਂਜੀ।
ਸੁਣ ਵਾ। ਮਤਲਬ ਐ ਮਤਲਬ। ਜਿਹੜਾ ਏਸਰ ਹੁੰਦਾ ਉਹ ਮੋਇਸਚਰ ਖਿੱਚਦਾ ਏ, ਹਨਾ। ਮਤਲਬ ਫੇਰ ਉਹੀ ਜਿਹੜਾ ਬਾਦ ਜਿਹੜੀ ਗਰਮ ਹਵਾ ਨਿਕਲਦੀ ਹੈ, ਕੋਠੇ ਸਜਵੇ ਲੱਗਿਆ ਹੋਈ ਹੋਆ ਬਾਹਰ। ਸੜਕਾਂ ਤੇ ਲੱਗਿਆ ਹੁੰਦਾ ਤਾਂ ਹੀ ਪਾਣੀ ਗਰਮ ਨਿਕਲਦਾ ਹੈ ਨਾ ਗਰਮ ਹਵਾ ਪਾਣੀ ਨਿਕਲਦਾ ਹੋਰ ਰੋਟੀ ਪਾਣੀ ਖਾ ਲਈ, ਸਭ ਡਿਨਰ ਕਰ ਲਿਆ?
ਹਾਂਜੀ -ਹਾਂਜੀ। ਬਸ -ਬਸ ਹੁਣ ਵਿਹਲੇ ਹੀ ਸੀ।। ਬਸ ਹੁਣ ਬਸ ਲੰਮੇ ਪੈਣੇ।
ਆਹੋ ਬਿਲਕੁਲ ਬਸ ਮੈਂ ਕਿਹਾ ਮੈਂ ਸੋਚਦੀ ਪਈ ਸੀ, ਕਾਫ਼ੀ ਟਾਈਮ ਦਾ ਕਿਉਂਕਿ ਗਰਮੀਆਂ ਬੜੀਆਂ ਨੇ ਤੇ ਇਹ ਕਿਉਕਿ ਨੀਂਦਰ ਹੀ ਨੀ ਆਉਂਦੀ ਬਿਨਾਂ ਪਸੀਨੇ ਪਸੀਨ ਹੋਈ ਹੁੰਦਾ ਪੱਖੇ ਦਾ ਕੋਈ ਪਤਾ ਲੱਗਦਾ ਹੀ ਨਹੀਂ। ਪੱਖਾ ਚੱਲਦਾ ਹੋ, ਪੱਖਾ ਚੱਲਦਾ ਵੀ ਹੋਏ ਤੇ ਮੈਂ ਕਿਹਾਿਆ ਸਲਾਹ ਕੀਤੀ ਕੀ ਠੀਕ ਰਹੇਗਾ, ਪਰ ਮੈਨੂੰ ਜਿੱਥੋਂ ਤੱਕ ਨਜਰ ਕਿ ਮੈਂ ਏ ਸੀ ਹੀ ਕਰਾਂ ਹਨਾ। ਏਸੀ ਲਵਾਵਾ ਮੈਂ ਸੋਚਦੇ ਰਹੀ ਹਾਂ। ਦੱਸੋ ਤੁਹਾਡੇ ਕੋਲ ਕੀ ਹੈਗਾ?
ਹਾਂਜੀ। ਸਾਡੇ ਤੇ ਏ ਸੀ ਵੀ ਲੱਗਿਆ ਹੋਇਆ ਏ ਤੇ ਕੂਲਰ ਵੀ ਹੈਗਾ। ਬਈ ਅਸੀਂ ਕੂਲਰ ਵੀ ਚਲਾ ਲੈਂਨੇ ਆਂ ਏਸੀ ਰਾਤ ਵੇਲੇ ਚਲਾ ਲਈ ਦਾ ਜਾਂ ਫਿਰ ਦੁਪਹਿਰ ਵੇਲੇ ਜ਼ਿਆਦਾ ਗਰਮੀ ਹੁੰਦੀ ਐ ਤਾਂ ਚਲਾ ਲਈਦਾ ਬਸ ਐਵੇ ਥੋੜੀ ਦੇਰ ਚਲਾ ਕੇ ਜਿਵੇਂ ਕਮਰਾ ਕੂਲਿੰਗ ਹੋ ਗਈ ਤੇ ਫੇਿਰ ਬੰਦ ਕਰਦੀ ਦਾ ਹਾਂ। ਫੇਰ ਬੰਦ ਕਰਦੀ ਦਾ ਫਿਰ ਹਾਂਜੀ- ਹਾਂਜੀ ਠੰਡਕ ਹੋ ਜਾਂਦੀ ਹੈ ਕਮਰੇ ਵਿੱਚ। ਗਰਮਾਹਟ ਜਿਹੜੀ ਹੁੰਦੀ ਏ ਨਾ
ਹਮ ਦ ਚਲੋ ਜੀ, ਕਾਫ਼ੀ ਅੱਛੀ ਸਲਾਹ ਦਿੱਤੀ, ਠੀਕ ਹੈ ਜੀ ਓਕੇ ਜੀ।
ਹਾਂਜੀ, ਠੀਕ ਹੈ ਜੀ। ਸਸਰੀ ਅਕਾਲ।